ਉ, ਸਾਸ ਸ੍ਰੀ ਕਾਲ ਜੀ।
ਹੋਰ ਕੀ ਹਾਲ-ਚਾਲ ਏ।
ਬਸ ਵਧੀਆ ਤੁਸੀਂ ਸੁਣਾਓ ਜੀ।
ਹਾਂਜੀ ਅਸੀਂ ਵੀ ਵਧੀਆ ਹੋਰ ਬੱਚੇ ਕਾੱਰ ਪਰਿਵਾਰ ਸਭ ਠੀਕ ਨੇ।
ਹਾਂਜੀ-ਹਾਂਜੀ ਸਭ ਵਧੀਆ, ਤੁਸੀਂ ਦੱਸੋ ਤੁਆਡੇ ਓਥੇ ਬੱਚੇ ਪੂਰੀ ਫੈਮਿਲੀ ਕੀ ਹਾਲ-ਚਾਲ ਸਭ ਦੇ?
ਸਭ ਠੀਕ ਨੇ ਹੋਰ ਸਕੂਲ ਹੋ ਗਏ ਸਟਾਰਟ?
ਹਾਂਜੀ-ਹਾਂਜੀ, ਬਸ ਓ ਤੇ ਪੈਲੇ ਜ਼ਰੂਰੀ ਏ। ਬੱਚੇ ਅਪਣੇ ਕੰਮ ਵਿੱਚ ਲੱਗਣਗੇ ਤੇ ਸਈ ਰਏਗਾ।
ਸਈ ਗੱਲ ਏ ਬੋਤ ਜਾਦਾ ਪ੍ਰੇਸ਼ਾਨ ਕਰਦੇ ਨੇ ਬੱਚੇ ਵੀ ਕਾੱਰ ਰੈ ਕੇ।
ਹੋਰ ਕੀ। ਜ਼ਰੂਰੀ ਏ ਨਾ ਨਾਲੇ ਫੇਰ ਅਸੀਂ ਫਰੀ ਨੀ ਹੋ ਪਾਂਦੇ।
ਸਈ ਗੱਲ ਐ-ਸਹੀ ਗੱਲ ਐ, ਹੋਰ
ਤੁਸੀਂ ਦੱਸੋ ਹੋਰ ਕਿਵੇਂ ਚੱਲ ਰੈਆ ਤੁਆਡੇ ਏਥੇ?
ਬਸ ਠੀਕ, ਤੁਸੀਂ ਦੱਸੋ ਤੁਆਡੇ ਏਥੇ ਪਾਨੀ ਆ ਰੈਆ।
ਹਾਂਜੀ, ਪਾਨੀ ਤੇ ਆ ਰੈਆ ਕਿਉਂ ਤੁਆਡੇ ਏਥੇ ਨਈ ਆ ਰਾ
ਓ ਹੋ ਸਾਡੇ ਏਥੇ ਤੇ ਪਾਨੀ ਦੀ ਬੋਤ ਕਿੱਲਤ ਹੋਈ ਦੀ ਐ।
ਓ ਹੋੋ, ਅੱਛਾ ਫੇਰ ਕਿੱਦਾਂ ਕਰ ਹੋ ਗੁਜ਼ਾਰਾ?
ਦੇਖੋ ਪਾਨੀ ਤੇ ਦੋ-ਦੋ, ਤਿੰਨ-ਤਿੰਨ ਦਿਨ ਹੋ ਜਾਂਦੇ ਨੇ ਪਾਨੀ ਨੀ ਆ ਰੇਯਾ। ਫੇਰ ਕਈ ਵਾਰੀ ਸਾਨੂੰ ਅਸੀਂ ਗੁਰ ਨਾਲ ਹੀ ਗੁਰਦੁਆਰਾ ਏ ਸਾਡੇ। ਓਧਰ ਜਾਂਦੇ ਆ, ਹਾਂਜੀ ਓਧਰ ਬੋਰਿੰਗ ਹੈਗਾ ਐ ਨਾ। ਫੇਰ ਓਥੋਂ ਦੀ ਪਾਨੀ ਪਾਰ ਕੇ ਲਿਆਨੇ ਆ ਕਾੱਰ ਦੇ ਕੰਮਾਂ ਲਈ ਤੇ ਦੇਖੋ ਹਰ ਏਕ ਕੰਮ ਲਈ ਪਾਨੀ ਦੀ ਜ਼ਰੂ
ਬਿਲਕੁਲ ਬਿਲਕੁਲ ਹਰ ਇੱਕ ਜੀ ਜੀ ਪਾਣੀ ਦੀ ਤੇ ਬਹੁਤ ਜ਼ਿਆਦਾ ਲੋੜ ਹੁੰਦੀ ਹੈ
ਬਿਲਕੁਲ ਉਹੀ ਨਾ ਹੁਣ ਸਾਨੂੰ ਬਹੁਤ ਦਿੱਕਤ ਆ ਰਹੀ ਹੈ
ਉਹ ਤੇ ਬਿਲਕੁਲ ਖਾਣਾ ਖਾਣਾ ਪਾਣੀ ਹਰ ਇੱਕ ਚੀਜ਼ ਤੇ ਉਦੇ ਨਾਲ ਚਲਦੀ ਹੈ ਨਹਾਣਾ ਕੱਪੜੇ ਧੋਣਾ ਹਨਾ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਐ ਸਹੀ ਹੈ ਹਾਂਜੀ ਤੇ ਤੁਸ ਸੀ ਤੁਸੀ ਨੀ ਬੋਰਿੰਗ ਕਰਾਇਆ ਹੋਇਆ
ਨਹੀਂ ਸਾ ਅਸੀਂ ਬੋਰਿੰਗ ਕਰਵਾਇਆ ਦਾ ਏ ਪਰ ਸਾਡੇ ਬੋਰਿੰਗ ਵਿੱਚ ਵੀ ਨੀ ਪਾਣੀ ਆ ਰਿਹਾ ਹਾਂਜੀ
ਅੱਛਾ ਤੇ ਹੁਣ ਇਦੇ ਵਿੱਚੋਂ ਬਰਸਾਤਾਂ ਹੋਈਆਂ ਸੀ ਤਾਂ ਵੀ ਕੋਈ ਫ਼ਰਕ ਨਹੀਂ ਪਿਆ
ਬਰਸਾਤਾਂ ਸੀ ਜਦੋਂ ਤਾਂ ਥੋੜ੍ਹਾ ਬਹੁਤੀ ਸਾਨੂੰ ਅ ਹੋ ਗਿਆ ਸੀ ਚਲੋ ਪਾਣੀ ਆ ਗਿਆ ਜਦੋਂ ਬੋਰਿੰਗ ਦੇ ਵਿੱਚ ਵੀ ਜਿਸ ਤਰ੍ਹਾਂ ਚਲਾਉਂਦੇ ਸੀ ਤੇ ਪਾਣੀ ਤਾਂ ਵੀ ਨਾ ਜਿਸ ਤਰ੍ਹਾਂ ਮਿੱਟੀ
ਉਹ ਹੋ ਹਾਂ ਉਹ ਮਤਲਬ ਫਿਰ ਉਹੀ ਸੀ ਨਾ ਬਿਲ ਕੁਲ ਜਿਵੇਂ ਐਂਡ ਹੀ ਸੀ ਉਹਦਾ ਇਸ ਕਰਕੇ ਮਿੱਟੀ ਘੁਲ ਕੇ ਨਾਲ ਆਉਂਦੀ ਪਈ ਸੀ
ਤੇ ਇਸ ਲਈ ਫਿਰ ਹੁਣ ਫਿਰ ਉਹੀ ਹੋ ਗਿਆ ਦਿੱਕਤ ਦੋ ਦਿਨ ਹੋ ਗਏ ਤਿੰਨ ਦਿਨ ਬ ਮਤਲਬ ਆਪਣਾ ਧੁੱਪ ਨਿੱਕਲੀ ਤੇ ਬੋਰਿੰਗ ਵਾਲਾ ਪਾਣੀ ਵੀ ਬਿਲਕੁਲ ਸੁੱਕ ਗਿਆ
ਬਿਲਕੁਲ ਉਹ ਤੇ ਹੈ ਨਾ ਪਾਣੀ ਚ ਸੁੱਕੇਗਾ ਧੁੱਪ ਨਾਲ ਤੇ ਹੋਰ ਦਿੱਕਤ ਏ
ਹਾਂਜੀ ਉਹੀ ਮੈਂ ਕਹਿ ਰਹੀ ਆਂ ਦੇਖੋ ਕਈ ਜਗ੍ਹਾ ਤੇ ਇਹਨਾ ਸਭ ਨੂੰ ਪਾਣੀ ਮਿਲ ਵੀ ਜਾਂਦਾ ਏ ਫਿਰ ਵੀ ਲੋਕੀ ਨਾ ਬਿਲਕੁਲ ਵੀ ਕਦਰ ਨਹੀਂ
ਕਦਰ ਨੀ ਕਰ ਰਹੇ ਉਹ ਗੱਲ ਤੇ ਹੈਗੀ ਏ ਦੇਖੋ ਬੱਚਿਆਂ ਨੂੰ ਵੀ ਅਸੀਂ ਇਹ ਹੀ ਸਮਝਾਉਣੇ ਹਾਂ ਜੇ ਤੁਸੀਂ ਬਚਾਓਗੇ ਤਾਂ ਤੁਹਾਡੇ ਅੱਗੇੇ ਨੂੰ ਰਹੇਗਾ
ਬਿਲਕੁਲ ਅ ਦੇਖੋ ਤੁਸੀਂ ਪਾਣੀ ਪੀਣ ਵਾਸ ਸੇ ਨਹੀਂ ਲੋਕਾਂ ਨੂੰ ਮਿਲ ਰਿਹਾ ਪਾਣੀ ਵਰਤਣ ਵਾਸਤੇ ਨਹੀਂ ਮਿਲ ਰਿਹਾ ਅੱਜ ਹੀ ਇਸ ਸੀ ਪ੍ਰੇਸ਼ਾਨ ਹੋ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਪਾਣੀ ਨੂੰ ਲੈ ਕੇ ਕਿੰਤਨਾ ਜ਼ਿਆਦਾ ਪ੍ਰੇਸ਼ਾਨ ਹੋਣਾ ਵੇ
ਬਿਲਕੁਲ ਸਹੀ ਗੱਲ ਏ ਹੁਣੇ ਇਹ ਹਾਲ ਹੋ ਰਿਹਾ
ਬਿਲਕੁਲ ਜਿੰਨਾਂ ਨੂੰ ਮਿਲ ਰਿਹਾ ਉਹਨਾਂ ਨੂੰ ਕਦਰ ਨਹੀਂ ਹੈਗੀ
ਬਿਲਕੁਲ ਸਹੀ ਹੈ ਇਹ ਗੱਲ ਤਾਂ ਹੈਗੀ ਹੈ
ਬੇ ਬੇਫਾਲਤੂ ਪਾਣੀ ਰੋੜੀ ਜਾਣਾ ਹੈ ਬਿਲ ਕੁਲ ਬੀ ਟੂਟੀਆਂ ਚੱਲ ਰਹੀਆਂ ਨੇ ਉਹਨੂੰ ਬੰਦ ਨਹੀਂ ਕਰਨਾ ਇਹ ਤੇ ਸਾਡ ਅਸੀ ਆਪਣੀ ਅੱਖਾਂ ਨਾਲ ਦੇਖਿਆ ਦਾ ਹੈ
ਹਮ ਬਿਲਕੁਲ
ਹੋ ਹੀ ਰਿਹਾ ਨਾ ਓਦਾਂ ਦੇਖੋ ਨਾਲੇ ਪਤਾ ਕੀ ਏ ਹੁਣ ਤੇ ਦੇਖੋ ਉਹ ਜੋ ਔਟੋਮੈਟਿਕ ਮਸ਼ੀਨਾਂ ਵੀ ਚੱਲ ਗਈਆਂ ਨੇ ਉਹ ਵੀ ਸਗੋਂ ਜੋ ਆਪਾਂ ਹੱਥ ਨਾਲ ਕੱਪੜੇ ਪਹਿਲੇ ਧੋ ਧੋਂਦੇ ਹੁੰਦੇ ਸੀ ਉਹਦੇ ਵਿੱਚ ਨੋਰਮਲ ਪਾਣੀ ਲੱਗਦਾ ਸੀ ਹੀ ਹਨਾ ਹੁਣ ਤੇ ਦੇਖੋ
ਹੁਣ ਮਸ਼ੀਨਾਂ ਵਿੱਚ ਨੇ ਇੰਨਾ ਇੰਨਾ ਪਹਿਲੇ ਪਾਣੀ ਮਸ਼ੀਨਾਂ ਵਿੱਚ ਪਾਉਣਾ ਹੈ ਦੇਖੋ ਹਰ ਇੱਕ ਚੀਜ ਦੀ ਜੇ ਤੇ ਸਾਨੂੰ ਸੁਵਿਧਾ ਹੈ ਤੇ ਇੱਕ ਪਾਸੇ ਸਾਨੂੰ ਇਹ ਦੇਖੋ ਇਸ ਲਈ ਤੇ ਅਸੀਂ ਕਹਿ ਰਹੇ ਹਾਂ ਨਾ ਇਹ ਪਾਣੀ ਲਈ ਸਾਨੂੰ ਦਿ ਦਿੱਕਤ ਤਾਂ ਐਹ ਆ ਰਹੀ, ਕਿਸੀ ਮਸ਼ੀਨ ਵਿੱਚ ਕੱਪੜੇ ਤੇ ਬਿਲਕੁਲ ਵੀ ਨੀ ਧੋ ਸਕਦੇ।
ਬਿਲਕੁਲ।
ਅਸੀਂ ਤਾਂ ਦੋ- ਦੋ, ਤਿੰਨ- ਤਿੰਨ ਦਿਨ ਹੋ ਜਾਂਦੇ ਨੇ, ਅਸੀਂ ਕੱਪੜੇ ਨਹੀਂ ਧੋ ਪਾਂਦੇ।
ਹਾਂ ਉਹ ਤੇ ਹੈ, ਨਾਲੇ ਤਾਨੂੰ ਸੋਚ- ਸੋਚ ਕੇ ਕੱਪੜਾ ਪਾਨਾ ਉਤਾਰਨਾ ਪੈਂਦਾ ਹੋਏਗਾ।
ਬਿਲਕੁਲ ਉਹ ਤਾਂ ਹੈ ਹੀ ਸਹੀ, ਬਿਲਕੁਲ ਅਸੀਂ ਥੋੜਾ- ਥੋੜਾ ਪਾਨੀ ਲੈ ਕੇ ਵਰਤ ਰਹੇ ਆਂ।
ਹਾਂਜੀ, ਨਾਲੇ ਤੇ ਦੇਖੋ ਭਾਂਡਿਆਂ ਦੀ ਕਿੰਨੀ ਦਿੱਕਤ ਹੁੰਦੀ ਪਈ ਹੋਏਗੀ। ਕਿਉੰਕਿ ਦੇਖੋ ਹੁਣ ਤੁਸੀਂ ਕਿੰਨੂੰ ਰੋਕੋਗੇ ਹਨਾ।
ਹੁਣ ਸਾਡੇ ਇੱਥੇ ਕੱਲ ਹੀ, ਪਾਨੀ ਦਾ ਟੈਂਕਰ ਆਇਆ ਸੀ।
ਅੱਛਾ ਜੀ।
ਹੁਣ ਸਾਰੀ ਗਲੀ ਦੇ ਵਿੱਚ ਸਭ ਨੇ ਪਾਣੀ ਭਰਿਆ, ਸੁਣ ਇੱਕ ਟੈਂਕਰ ਏ ਇਕ ਇਤਨੇ ਸਾਰੇ ਪਰਿਵਾਰ ਨੇ ਨਮਸਕਾਰ ਜੀ, ਸਾਰੇ ਪਰਿਵਾਰ ਨੂੰ ਉਹ ਨਾ ਸਭ ਪਰਿਵਾਰਾਂ ਨੂੰ ਪਾਨੀ ਚਾਹੀਦਾ, ਤੇ ਹਰ ਇੱਕ ਬੰਦੇ ਨੂੰ ਪਾਨੀ ਚਾਹੀਦਾ, ਪਾਣੀ ਦੇ ਬਿਨਾਂ ਜ਼ਿੰਦਗੀ ਨਹੀਂ ਹੈਗੀ, ਜੀਵਨ ਕਿਸ ਤਰਾਂ ਬੰਦੇ ਨੇ ਕੱਟਣਾ, ਪਰ ਉਹੀ ਨਾ ਜਿਹਨਾਂ ਨੂੰ ਮਿਲ ਜਾਂਦੀ ਉਹਨਾਂ ਨੂੰ ਕਦਰ ਨਹੀਂ ਹੁਦੀ, ਹੁੰਦੀ ਜਿਨਾਂ ਕੋਲ ਨਹੀਂ ਹੈ ਉਹਨਾਂ ਨੂੰ ਪੁੱਛ ਕੇ ਦੇਖੋ
ਬਿਲਕੁਲ, ਉਹ ਤੇ ਹੈ, ਉਹੀ ਕਹਿੰਦੇ ਨਾ ਵਕਤ ਕਿਸ ਟੈਮ ਕਿਹੋ ਜਿਹਾ ਆ ਜਾਏ, ਆਪਾਂ ਨੂੰ ਪਤਾ ਹੀ ਨਹੀ ਚੱਲਦਾ, ਹਨਾ ਬਿਲਕੁਲ ਹੀ ਨੀ ਬੰਦਾ ਸੋਚਦਾ ਕਿ ਸਾਨੂੰ ਅਸੀ ਬੇ ਫਿਕਰੇ ਹੁੰਦੇ ਐ ਕਿ ਚਲੋ ਸਾਡੀ ਖੁਦ ਦੀ ਬੋਰਿੰਗ ਹੈਗੀ ਏ ਲੇਕਿਨ ਇਹ ਨੀ ਪਤਾ ਕਿ ਲੈ ਇੰਨ ਵੀ ਸੁੱਕਣਾ ਸ਼ੁਰੂ ਹੋ ਗਈ ਏ, ਮਤਲਬ ਇਹ ਟੈਮ ਹੁਣੇ ਹੀ ਆ ਗਿਆ।
ਜਦੋਂ ਇੰਨੀਆਂ ਬਰਸਾਤਾਂ ਹੁੰਦੀਆਂ ਨੇ, ਕਈ ਐਸੇ ਸ਼ਹਿਰ ਨੇ ਜਿੰਨਾ ਵਿੱਚ 'ਚ ਬਾੜ ਵੀ ਆ ਜਾਂਦੀ ਐ ਦੇਖੋ, ਪਰ ਉਹ ਪਾਣੀ ਤਾਂ ਅਸੀਂ ਵਰਤ ਨੀ ਸਕਦੇ ਨਾ
ਵਰਤ ਨੀ ਸਕਦੇ
ਐਹੀ ਸਾਰੀ ਗੱਲ ਹੈ ਨਾ, ਜੋ ਵਰਤਣ ਲਈ ਪਾਣੀ ਹੈ, ਉਹ ਦੀ ਮਾਤਰਾ ਦਿਨ ਪਰ ਦਿਨ ਘੱਟ ਹੀ ਰਹੀ ਐ
ਹਾਂਜੀ, ਸਹੀ ਐ, ਹੁਣ ਅੱਛਾ ਦੇਖੋ ਬੋਰਿੰਗ ਤੇ ਚਲੋ ਆਪਾਂ ਕਰ ਹੀ ਰਹੇ ਆਂ, ਹੁਣ ਮਸ਼ੀਨਾਂ ਹੋ ਗਈਆਂ ਨਾਲੇ ਤੇ ਜੋ ਇਹ ਫਿਲਟਰ ਪਾਨੀ ਏ, ਉਹਦੇ 'ਚ ਬਰਬਾਦੀ ਕਿੰਨੀ ਕੁ ਹੈਗੀ ਏ ਜਿੰਨਾ ਪਾਣੀ ਉਹ ਫਿਲਟਰ ਕਰ ਰਹੀ ਏ, ਉਸਨੂੰ ਡਬਲ ਤੇ ਉਹ ਵੇਸਟ ਵਾਲਾ ਪਾਨੀ ਕੱਢ ਰਹੀ ਹੈ, ਉਹ ਜੋ ਮੈਂ ਕਹਿਣੀ ਆ, ਜੋ ਜਿਨਾਂ ਦੇ ਘਰੇ ਹੈਗਾ ਏ ਉਹਨਾਂ ਨੂੰ ਸਗੋਂ ਬਾਲਟੀ, ਦਵਾਂ ਕੇ ਰੱਖਣੀ ਚਾਈਦੀ ਹਨਾ, ਜੇ ਕੋਈ ਇੱਕ ਬਿਲਕੁਲ ਉਹਦਾ ਯੂਜ ਕੀਤਾ ਜਾ ਸਕੇ
ਅਸੀ ਅਗਰ ਅਸੀਂ ਅੱਜ ਤੋਂ ਪਾਣੀ ਨਹੀਂ ਬਚਾਵਾਂਗੇ ਤੇ ਇਹ ਸਾਰੀਆਂ ਮਸ਼ੀਨਾਂ ਮਸ਼ੂਨਾਂ ਸਭ ਵੇਸ ਸੁਣੇ, ਇਹਨਾਂ ਦੀ ਫੇਰ ਕੋਈ ਵੈਲਿਊ ਨਹੀ ਹੈ
ਹਾਂਜੀ
ਜਿਸ ਚੀਜ਼ ਦੀ ਵੈਲਿਊ ਏ, ਸਾਨੂੰ ਉਹ ਸਮਝਣਾ ਪਏਗਾ
ਹਮ, ਇਵੇਂ ਲੱਗ ਰਿਹਾ ਜਿੰ ਤਾਂ ਨਾ, ਅ ਕਹਿੰਦੇ ਨਾ ਪੂਰੀ ਦੁਨੀਆਂ ਗੋਲ ਹੈ ਕੰਮ ਉਹੀ ਹੋ ਰਿਹਾ ਜਿਵੇਂ ਪਹਿਲੇ ਔਰਤਾਂ ਉਹ ਹੈਡਪੰਪ, ਨਾਲੇ ਉਹਦੇ ਤੋਂ ਭਰ ਕੇ ਲਿਆਂਦੀਆਂ ਹੁੰਦੀਆਂ ਸੀ ਹਨਾ
ਹਾਂਜੀ- ਹਾਂਜੀ
ਤੇ ਕੰਮ ਤੇ ਓਦਾਂ ਹੀ ਬਣ ਰਿਹਾ ਏ ਨਾ, ਅੱਜ ਅਸੀਂ ਗੁਰਦੁਆਰਿਆਂ ਤੋਂ ਲੈ ਕੇ ਆ ਰਹੇ ਆ ਕੱਲ ਨੂੰ ਮਸ਼ੀਨਾਂ ਨੀ ਚੱਲਣੀਆਂ ਜਾਂ ਐਸਾ ਕੁੱਛ ਹੋਇਆ ਤੇ ਸਾ ਸਾਡੇ ਉਹਦਾ ਵੀ ਉਹੀ ਹਾਲ ਰਹੇਗਾ ਹਨਾ ਹਜੇ ਅਸੀਂ ਬੜੇ ਆਰਾਮ ਨਾਲ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਲੋੜ ਏ ਹਾਂਜੀ ਹਾਂਜੀ ਦੇਖੋ ਸਾਡੇ ਇੱਥੇ ਤੇ ਹੈਗਾ ਸਾਡੇ ਪਤਾ ਕਿਉਂ ਹੈਗਾ ਸਾਡੇ ਨਾ ਆਸੇ ਪਾਸੇ ਜਿਵੇਂ ਤਾਲਬ ਵੀ ਹੈਗੇ ਨੇ ਸਾਡੇ ਇੱਥੇ ਇਸ ਕਰ ਹੈ ਹਾਂਜੀ ਪਰ ਸਾਡੇ ਸ਼ਹਿਰ ਵਿੱਚ ਨਾ ਪਤਾ ਕੀ ਐ ਹਰ ਥਾਂ ਤੇ ਨਹੀਂ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਨਗਰ ਨਿਗਮ ਤੋਂ ਪਤਾ ਜਿਵੇਂ ਵਾਰੀ ਵਾਰੀ ਨਾਲ ਤਾਂ ਰੋਜ਼ ਦਾ ਹੀ ਕੰਮ ਹੋ ਰਿਹਾ ਹੈ ਜਿੱਦਾਂ ਨਿਊਜ਼ ਅਸੀਂ ਦੇਖਦੇ ਹਾਂ ਨਾ ਉਹਦੇ ਵਿੱਚ ਇਹੀ ਦੱਸ ਆ ਰਹੇ ਨੇ ਕਿ ਨਗਰ ਨਿਗਮ ਤੇ ਨਾ ਲਾਈਨਾਂ ਲੱਗੀਆਂ ਹੋਈਆਂ ਨੇ ਆਹੀ ਟੈਂਕਰਾਂ ਦੀਆਂ ਹੁਣ ਦੇਖੋ ਜਿਹਦੇ ਕੋਲ ਪੈਸਾ ਏ ਨਾ ਦੇਖੋ ਗੱਲ ਉਹੀ ਏ ਜਿੰਨਾਂ ਕੋਲ ਹੈਗਾ ਉਹ ਤੇ ਪੂਰਾ ਪੂਰਾ ਹੀ ਪਾ ਲੈਂਦੇ ਨੇ
ਬਾਂ ਸਾਡੇ ਨਾਲ ਵਾਲੀ ਗਲੀ ਦੇ ਵਿੱਚ ਵੀ ਉਹਨਾਂ ਨੇ ਕੀ ਕੀਤਾ ਪੂਰਾ ਟੈਂਕਰ ਹੀ ਆਪਣੀ ਟੰਕੀ ਦੇ ਵਿੱਚ ਪਵਾਇਆ ਤੇ ਮੋਟਰ ਲਗਾ ਕੇ ਪਾਣੀ ਉੱਪਰਲੀ ਟੰਕਲੀ ਟੰਕੀਆਂ ਵਿੱਚ ਚੜਵਾ ਲਿਆ
ਹਾਂਜੀ ਉਹੀ
ਉਹੀ ਨਾ ਚਲੋ ਠੀਕ ਏ ਜਿਨਾਂ ਕੋਲ ਹੈ ਉਹ ਤੇ ਕਰ ਰਹੇ ਨੇ ਪਰ ਫਿਰ ਵੀ ਕੱਦ ਤੱਕ ਕਰ ਲੈਣਗੇ
ਉਹੀ ਸਹੀ ਗੱਲ ਐ
ਸਭ ਤੋਂ ਵੱਡੀ ਗੱਲ ਤੇ ਇਹ ਹੀ ਏ ਕਿ ਸਾਨੂੰ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਅੱਜ ਵਾਸੇ ਵੀ ਤੇ ਕੱਲ ਵਾਸੇ ਵੀ।
ਹੁਣ ਦੇਖੋ ਗੱਲ ਕੀ ਹੈ? ਹੁਣ ਅਸੀਂ ਇਸ ਚੀਜ਼ ਲਈ ਜਿਵੇਂ ਥੋੜੇ ਸੇ ਹੋਇਆ ਜਾਗਰੂਕ ਹਨਾ ਹੁਣ ਇਹ ਚੀਜ਼ਾਂ ਨੂੰ ਸਾਨੂੰ ਇਹੀ ਹੈ ਕਿ ਨਾਲ ਹੀ ਇਹਦੇ ਵੱਡੇ ਕਰ ਹੀ ਰਹੇ ਨੇ ਹਨਾ ਬੱਚਤ ਕਰਨ ਜਿਨਾਂ ਨੂੰ ਪਤਾ ਉਹਨਾਂ ਨੂੰ ਦੇਖ ਰਿਹਾ ਵੇ ਪ੍ਰੇਸ਼ਾਨੀਆਂ ਉਹਨਾਂ ਨੂੰ ਝੇਲਣੀਆਂ ਪੈ ਰਹੀਆਂ ਨੇ ਕਿਉਂਕਿ ਬੱਚਿਆਂ ਦਾ ਹਰ ਇੱਕ ਚੀਜ਼ ਅਸੀਂ ਹੱਥ ਤੇ ਲੈ ਕੇ ਦੇ ਦੇਂਦਾ ਲੋ ਜੀ ਪਾਣੀ ਲੈ ਲੋ ਨਹਾ ਲੋ
ਬੱਚਿਆਂ ਨੂੰ ਵੀ ਸਮਝਾਉਣਾ ਪਏਗਾ।
ਹਾਂਜੀ ਉਹੀ ਗੱਲ ਐ ਬੱਚਿਆਂ ਦੀ ਨਾ ਗੰਦੀ ਆਦਤ ਆਉਂਦੀ
ਪਏਗੀ।
ਹਾਂਜੀ ਪਤਾ ਇਹ ਬਰਸ਼ ਕਰਦੇ ਨੇ ਟੂਟੀਆਂ ਚੱਲਦੀਆਂ ਰਹਿੰਦੀਆਂ ਨੇ। ਸਾਰਾ ਟਾਈਮ ਸਭ ਤੋਂ ਉਹੀ ਬਹੁਤ ਸਮਝਾਣਾ ਆਪਾਂ ਨਹੀਂ ਸਮਝਦੇ ਬੱਚੇ ਉਹਨਾਂ ਨੂੰ ਇਹੀ ਲੱਗਦਾ ਇਹ ਅਸੀਂ ਵੀ ਗੱਲ ਕਰਦੇ ਹਾਂ ਤੇ ਬੱਚੇ ਦੇ ਮੂੰਹ ਤੋਂ ਨਿਕਲਦਾ ਸਾਡੇ ਇੱਥੇ ਤੇ ਹੈਗਾ ਪਾਣੀ ਸਾਨੂੰ ਤੇ ਕੋਈ ਸ਼ਿਕਾਇਤ ਨਹੀਂ ਹੈ ਹਨਾ ਮਤਲਬ ਆ ਜਾਂਦਾ ਨਾ ਬੱਚਿਆਂ ਦੇ ਮਨੇ ਚ ਕਿ ਸਾਨੂੰ ਇਸ ਦੀ ਕੋਈ ਲੋੜ ਨਹੀਂ ਹੈ। ਤਾਂ ਕਹਿੰਦੇ ਨੇ ਬੱਚੇ ਪਰ ਖੈਰ ਬੱਚੇ ਤਾਂ ਹੈਗੇ ਨੇ ਪਰ ਹਾਂਜੀ ਸਹੀ ਹੈ। ਪਰ ਗੱਲ ਉਹੀ ਹੈ ਨਾ, ਚਲੋ ਤੁਹਾਡੇ ਤੇ ਇੱਥੇ ਹੋ ਹੀ ਰਿਹਾ ਹਨਾ ਤੁਸੀਂ ਤੇ ਉਹ ਸਾਰੀ ਪਰੇਸ਼ਾਨੀ ਨੂੰ ਝੇਲ ਰਹੇ ਹੋ ਤੇ ਸਾਨੂੰ ਵੀ ਇਹ ਫਿਕਰ ਦੀ ਹੀ ਗੱਲ ਹੈ ਨਾ ਦੇਖੋ ਬੋਰਿੰਗ ਤੇ ਬੋਰਿੰਗ ਦਾ ਤੇ ਇਹ ਹੈ ਨਹੀਂ ਕਦੋਂ ਵੀ ਸੁੱਕ ਸਕਦੀ ਹੈ। ਪਰ ਸਾਡੇ ਸ਼ਹਿਰ ਕੁਛ ਵੀ ਏ ਪ੍ਰੋਬਲਮ ਤੇ ਆਈ ਦੀ ਏ, ਹੈਨਾ। ਕੋਈ ਮਤਲਬ ਕੈ ਨੀਂ ਸਕਦਾ, ਸਾਡੇ ਨਾ ਬੋਤ ਸਾਰੇ ਨਾ ਹੋਸਟਲ ਨੇ। ਜਿੱਦਾਂ ਮਕਾਨ ਏਕ ਹੇ, ਤੇ ਬੰਦੇ ਅਥਾਹ ਹੈਗੀਆ ਨੇ। ਹੁਣ‌ ਮੁੰਡੇ ਕੁੰਡੇ ਨੇ ਜੋ ਵੀ ਹੈਗੇ ਨੇ ਪਰ ਓ ਕੀ ਦੇਖੋ, ਯੂਜ ਤੇ ਹਰ ਇੱਕ ਨੂੰ ਏਨਾ ਨਹਾਣਾ, ਧੋਣਾ ਹਰ ਚੀਜ ਵਾਸਤੇ ਪਾਣੀ ਚਾਹੀਦੈ, ਤੇ ਇਸ ਕਰ ਤੇ ਇਸ ਕਰਕੇ ਨਾ ਤਾਂ ਸਾਡੇ ਓ ਵਾਲੇ ਏਰੀਆ ਵਿੱਚ ਨਾ ਜਾਦਾ ਪਾਣੀ ਦੀ ਦਿੱ ਕਤ ਹੋਈ ਏ ਬਾਕੀ ਜੋ ਫੈਮਲੀ ਜਿੱਥੇ ਰੈ ਰੀਏ ਓਥੇ ਇਤਨੀ ਹੀ ਦਿੱਕਤ ਹੈਗੀ।
ਅੱਛਾ-ਅੱਛਾ।
ਹਾਂਜੀ, ਪਰ ਤੁਸੀਂ ਫੇਰ ਵੀ ਧਿਆਨ ਰੱਖੋ ਹੈਨਾ, ਜਿੱਦਾਂ ਹੋ ਸਕੇ। ਹੋਰ ਨਾਲੇ ਕਿ ਪਾਣੀ ਉਬਾਲ ਕੇ ਬੱਚਿਆਂ ਨੂੰ ਦੋ ਹੈਨਾ, ਨਾਲੇ ਆਪ ਵੀ ਪੀਓ। ਹਨਾ ਚਲੋ, ਧਿਆਨ ਰੱਖਣਾ ਤੁਸੀਂ ਆਪਣਾ ਵੀ ਨਾਲੇ ਸੇਹਤ ਤਾ ਸਭ ਦੀ ਧਿਆਨ ਰੱਖਿਓ। ਹੈਨਾ ਚਲੋ, ਜਲਦੀ ਤੁਆਡੇ ਏਥੇ ਵੀ ਪਾਣੀ ਆ ਜਾਏਗਾ।
ਹਾਂਜੀ-ਹਾਂਜੀ, ਚਲੋ ਠੀਕ ਐਜੀ ਓ ਕੇ ਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਐ ਖੂਲ੍ਹਾਂ ਹੈ ਜੀ।